ਸਤਿ ਸ਼੍ਰੀ ਅਕਾਲ ਭਾਜੀ
ਸਤਿ ਸ਼੍ਰੀ ਅਕਾਲ ਜੀ ਮੈਂ ਕੋਲ ਕਾਫੀ ਟਾਈਮ ਦੀ ਚੱਕੀ ਜੇ ਤੁਹਾਡੀ ਆਵਾਜ਼ ਨਹੀਂ ਆ ਰਹੀ ਸੀਗੀ ਜੀ।
ਹਾਂਜੀ ਹਾਂਜੀ
ਔ ਮੇਰੇ ਖ਼ਯਾਲ ਨੈੱਟਵਰਕ ਨਾ ਨੈੱਟਵਰਕ ਚੱਲਿਆ ਗਯਾ ਬਈ
ਹਾਂਜੀ ਹੋਰ ਠੀਕ ਹੋ ਜੀ
ਹ ਹਾਂਜੀ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਦੋੱਸ ਲਈ ਕਿੱਦਾਂ
ਠੀਕ ਹੈ ਜੀ ਹੋਰ ਕੀ ਕਰਦੇ ਸੀ
ਬਸ ਜੀ ਕੰਮ ਤੋਂ ਥੋੜ੍ਹਾ ਜਿਹਾ ਆਏ ਸੀਗੇ ਅੱਜ ਥੋੜ੍ਹਾ ਲੇਟ ਹੋਏ ਜਾਣੀ ਗ ਪੰਦਰਾਂ ਵੀਹ ਕੁ ਮਿੰਟ ਉੱਥੇ ਹੋ ਤੇ ਥੋੜ੍ਹਾ ਜਿਹਾ ਕੰਮ ਸੀ ਇਹ ਘਰੇ ਆ ਕੇ ਕਰਨ ਉਹ ਕਰਿਆ ਬਸ ਕਰਕੇ ਫ੍ਰੀ ਹੋ ਕੇ ਬੈਠੇ ਸੀਗੇ ਹੁਣ
ਹਾਂਜੀ ਮੇਰਾ ਵੀ ਪੂਰਾ ਦਿਨ ਐਹੀ ਨਿਕਲਿਆ ਬਸ ਸਵੇਰ ਤੋਂ ਉੱਠੀ ਘਰ ਦੇ ਕੰਮ ਕਾਰ ਕੀਤੇ ਫੇਰ ਮੈਂ ਕਿਸੇ ਦਾ ਸੂਟ ਦੇਣਾ ਸੀਗਾ ਉਹ ਸਿਲਾਈ ਕੀਤਾ
ਅੱਛਾ ਜੀ
ਤੇ ਫਿਰ ਬਾਅਦ ਵਿੱਚ ਮੈਂ ਥੋੜ੍ਹਾ ਜਿਹਾ
ਹਾਂਜੀ ਹਾਂਜੀ ਅੱਛਾ ਜੀ ਪੋਸਟਾਂ ਵੀ ਜੀ ਮੇਰਾ ਕਹਿ ਲ ਭਗਵੰਤ ਮਾਨ ਨੇ ਜੋ ਪੈਸੇ
ਨਹੀਂ ਨਹੀਂ ਨਹੀਂ ਨਹੀਂ ਹਲੇੇ ਤ ਕਢਵਾਉਣ ਨਹੀਂ ਗਈ ਤੇ ਉਹ ਤਾਂ ਉਹਨਾਂ ਨੇ ਹਲੇ ਕਹਿ ਲਓ ਵੀ ਜਿਹੜਾ ਖਾਤਾ ਵਾ ਉਹਨੂੰ ਕੁਛ ਫਰੀਜ਼ ਕੀਤਾ ਹੋਇਆ ਹੌਲੀ ਹੌਲੀ ਅਨਫਰੀਜ਼ ਕਰਨਗੇ ਕਿ ਕਿੰਨੇ ਉਹ ਖਲਵਾਇਆ ਸੀ ਨਾ ਤਾਂ ਕਰਕੇ, ਤੇ ਇਹ ਤਾ ਮੈਂ ਬ ਬਚਿਆਂ ਦੇ ਥੋੜੇ ਜਿਹੇ ਕਰਵਾਉਣ ਗਈ ਸੀ, ਹਰ ਮਹੀਨੇਂ ਕਰਵਾ ਦੇਈ ਦੇ ਆ। ਥੋੜੇ ਬਹੁਤ ਜਿੰਨੇਂ ਬਣਦੇ ਆ, ਨਾ ਇਹ ਨਾ ਸੇਵ ਹੋ ਜਾਂ
ਬਿਲਕੁਲ ਮੈਮ ਬਿਲਕੁਲ‌
ਹੂ ਫੇ ਸੇਵ ਵੀ ਕਰਨੇ ਜ਼ਰੂਰੀ ਨੇ।
ਜ਼ਰੂਰ ਜੀ ਜ਼ਰੂਰ। ਕਰਨੇ ਚਾਹੀਦੇ ਆ, ਆਪਾਂ ਤਾਂ ਬਸ ਆਹੀ ਹੋਰ ਆਪਾਂ ਕਿਹੜਾ ਕੁਛ ਕਰਨਾ ਜਾਂ ਨਹੀਂ ਜ
ਨਈ ਇਹ ਜ਼ਰੂਰੀ ਹੁੰਦੇ ਨੇ, ਬੱਚਿਆਂ ਵਾਸਤੇ ਵੀ, ਹਾਂਜੀ ਜਿਵੇਂ ਹੁਣ ਹਾ, ਵੱਡੇ ਹੋ ਕੇ ਉਹਨਾਂ ਨੇ ਮਤਲਬ ਜਿਵੇਂ ਹੁਣ ਮੰਨ ਲਓ ਕੁੜੀਆਂ ਨੇ, ਉਹਨਾਂ ਦੇ ਅਠਾਰਾਂ ਸਾਲ ਤੋਂ ਬਾਅਦ ਕਢਵਾ ਸਕਦੇ ਆ ਨਾ ਆਪਾਂ।
ਹਾਂਜੀ, ਉਹ ਤਾਂ ਕੁੜੀਆਂ ਦੇ ਤਾਂ ਹੈ ਈ ਐ, ਬੱਚਿਆਂ ਦੇ ਤਾਂ ਹੈ ਈ ਐ
ਹੂ ਹੂ, ਤੇ ਉਹਨਾਂ ਦੀ ਆਪਾਂ ਕਰਵਾਉਂਦੇ ਆ, ਬੱਚਿਆਂ ਦੇ। ਤੇ ਹੁਣ ਜਿਵੇਂ ਅਠਾਰਾਂ ਸਾਲ ਤੋਂ ਬਾਅਦ ਕਢਵਾ ਸ ਕਦੇ ਆ, ਪਹਿਲਾਂ ਨੀ ਕਢਵਾਉਂਦੇ ਆਪਾਂ ਤੇ ਉਹਦੇ 'ਚ ਇਹ ਹੁੰਦਾ ਵੀ ਜਿਵੇਂ ਹੁਣ ਬੱਚੇ ਪੜ੍ਹਦੇ ਨੇ, ਤੇ ਉਹਨਾਂ ਨੇ ਹੁਣ ਅੱਗੇ ਦੀ ਅੱਗੇ ਜਾ ਕੇ ਵੀ ਕੋਈ ਕੋਰਸ ਕਰਨਾ ਵਾ, ਤੇ ਉਸ ਟਾਈਮ ਮਤਲਬ ਆਪ ਆਪਾਂ ਨੂੰ ਥੋੜੇ ਘੱਟ ਨੇ ਗੇ ਤੇ ਆਪਾਂ ਮਤਲਬ ਕਢਵਾ ਸਕਦੇ ਆ। ਹਾਂਜੀ, ਉਹ ਵੀ ਉਹ ਕਹਿ ਰਹੇ ਸੀਗੇ ਵੀ ਅੱਧੇ ਕਢਵਾ ਸਕਦੇ ਆ, ਮਤਲਬ ਜ਼ਿਆਦਾ ਨਹੀਂ ਕਢਵਾ ਸਕਦੇ। ਜਿਵੇਂ ਪੰਜਾਹ ਪ੍ਰਸੈਂਟ ਸੌ ਦੇ ਵਿੱਚੋਂ ਪੰਜਾਹ ਕਢਵਾ ਸਕਦੇ ਹਾਂ, ਪੰਜਾਹ ਵਿੱਚ ਹੀ ਰਹਿਣਗੇ ਅੱਧ।
ਅੱਛਾ ਜੀ।
ਹਾਂਜੀ।
ਜਨੀ ਆ ਜਦੋਂ ਬੱਚੇ ਨੇ ਅਠਾਰਾਂ ਸਾਲ ਤੋਂ ਉੱਪਰ ਹੋ ਜਾਂ ਨੇ ਪੜ੍ਹਾਈ 'ਤੇ ਹੈਨਾ ਕਢਵਾ ਸਕਦੇ ਆ ਜੀ, ਆਪਾਂ।
ਹਾਂਜੀ, ਵੀ ਉਹ ਆ ਵੀ ਜਿਵੇਂ ਹੁਣ ਅਠਾਰਾਂ ਸਾਲ ਤੱਕ ਪਲੱਸ ਟੂ ਤੱਕ ਤਾਂ ਬੱਚਿਆਂ ਦੀ ਨੋਰਮਲ ਫੀਸ ਹੁੰਦੀ ਆ।
ਹਾਂਜੀ, ਹਾਂਜੀ, ਹਾਂਜੀ, ਬਿਲਕੁਲ।
ਅਤੇ ਅੱਗੇ ਹੁਣ ਜਿਵੇਂ ਮੇਰੀ ਬੇਟੀ ਕਹਿ ਰਹੀ ਆ। ਮੈਂ ਡੋਕਟਰ ਬਣਨਾ। ਉਹਨਾਂ ਦੀਆਂ ਪੜ੍ਹਾਈਆਂ 'ਤੇ ਕਿੰਨਾ ਖਰਚਾ ਹੋ ਜਾਂਦਾ। ਇਹਨਾਂ ਚੀਜ਼ਾਂ ਨੂੰ ਦੇਖ ਕੇ, ਹੁਣੇ ਤੋਂ ਹੀ ਥੋੜੀ ਥੋੜ੍ਹੀ ਮਤਲਬ ਕੇ ਸੇਵਿੰਗ ਜਿਹੜੀ ਸਟਾਰਟ ਕਰਤੀ ਆ, ਵੀ ਬੱਚਤ ਮਤਲਬ ਕੀਤੀ ਜਾਵੇ ਹਨਾ, ਜਿੰਨੇ ਕਾ ਆਪਣੇ ਕੋਲ ਬਣਦੇ ਨੇ। ਆਪਾਂ ਜਾ ਕੇ ਜਮ੍ਹਾਂ ਕਰਵਾ ਆਈ ਦਾ, ਜਿਵੇਂ ਹੁਣ ਡੇਲੀ ਦੀ ਡੇਲੀ ਵੀ ਨੀ ਜਾਇਆ ਜਾਂਦਾ, ਹੁਣ ਜਿਵੇਂ ਕੋਈ
ਨਹੀਂ ਡੇਲੀ ਦਾ ਮਤਲਬ ਸਹੀ ਗੱਲ ਐ। ਡੇਲੀ ਟਾਈਮ ਲੱਗਦਾ ਨੀ, ਹੋਰ ਘਰ ਦੇ ਬਹੁਤ ਕੰਮ ਹੁੰਦੇ ਜੀ ਆਪਾਂ ਨੂੰ।
ਹੂੰ, ਜਿਵੇਂ ਕੋਈ ਰਿਸ਼ਤੇਦਾਰ ਆਉਂਦਾ, ਉਹ ਵੀ ਪਿਆਰ ਨਾਲ ਕੁਛ ਨਾ ਕੁਛ ਦੇ ਜਾਂਦਾ ਬੱ ਚਿਆਂ ਨੂੰ, ਫਿਰ ਉਹ ਬੱਚੇ ਜਿਵੇਂ ਹੁਣ ਆਪਾਂ ਸੇਵ ਕਰ ਰਹੇ ਆ, ਤਾਂ ਬੱਚੇ ਵੀ ਸੇਵ ਕਰਦੇ ਨੇ।
ਕਰਦੇ ਨੇ
ਹੂੰ, ਜੇ ਆਪਾਂ ਹੀ ਨਈ ਸੇਵ ਕਰਾਂਗੇ ਤਾਂ ਬੱਚੇ ਨੇ ਕਰਨੇ ਸੇਵਾ ਤੇ, ਹੂੰ ਉਹਨਾਂ ਨੂੰ ਹੁਣ ਇਹ ਨੀ ਹੈਗਾ ਵੀ ਜਿਹੜੇ ਪੈਸੇ ਦੇ ਕੇ ਗਏ ਆ‌। ਤਾਂ ਜੀ ਅਸੀਂ ਖਰਚ ਲਈਏ ਜਾਂ ਕੁਛ ਲੈ ਆਈਏ, ਉਹਨਾਂ ਨੇ ਕੀ ਕਰਨਾ ਇੱਕ ਜਗ੍ਹਾ ਬਸ ਬਸ ਇਕੱਠੇ ਕਰੀ ਜਾਣੇ ਆ, ਫਿਰ ਜਿਸ ਦਿਨ ਮਤਲਬ ਕਿ ਅ ਕਾਫ਼ੀ ਟਾਈਮ ਬਾਅਦ ਖੋਲ੍ਹੋ, ਖੋਲ ਕੇ ਉਹਦੇ ਵਿੱਚੋਂ ਕੱਢ ਕੇ ਤੇ ਹੁਣ ਸ ਮਤਲਬ ਕਿ ਜਮ੍ਹਾਂ ਕਰਵਾਏ ਉਹ।
ਹਾਂਜੀ ਹਾਂਜੀ
ਤੇ ਹੂੰ, ਇਹਦੇ ਵਿੱ 'ਚ ਇਹ ਹੁੰਦਾ ਵੀ ਜਿਵੇਂ ਚਲੋ ਘਰ ਦੇ ਵਿੱਚ ਵੀ ਕਦੇ ਪ੍ਰੋਬਲਮ ਆਉਂਦੀ ਹੈ। ਆਪਾਂ ਨੂੰ ਸੇਵਿੰਗ ਜ਼ਰੂਰੀ ਆ ਅੱਜ ਕੱਲ੍ਹ ਦੇ ਟਾਈਮ
ਬਿਲਕੁਲ ਹਾਂਜੀ ਸੇਵੀੰਗ ਬਿਨਾਂ ਥਨਾ ਕਿਤੇ ਦਿਕਤ ਐਮਰਜੈਂਸੀ ਕੀ ਆ ਜਾਂਦੀ ਹੈ ਜੀ ਕਤੇ ਲੋੜ ਪੈ ਜਾਂਦੀ ਹੈ ਨਾ ਹੈ ਨਾ ਅਤੇ ਸੇਵਿੰਗ ਤਾਂ ਜ਼ਰੂਰ ਕਰਨੀ ਚਾਹੀਦੀ ਜੀ ਆਪਾਂ ਨੂੰ ਬੱਚਤ ਤੋਂ ਬੱਚਤ ਕਰਕੇ ਹੈਨਾ ਸੇਵੀਗ ਕਰਨੀ ਚਾਹੀਦੀ ਹੈ
ਹੂੰ ਬਾਕੀ ਐਂ ਹੈਲਪ ਵੀ ਕਰਨੀ ਚਾਹੀਦੀ ਹੈ ਜਿਵੇਂ ਕਿ ਸਾਨੂੰ ਚੱਲ ਐਮਰਜੈਂਸੀ ਪੈ ਵੀ ਗਈ ਆ ਤਾਂ ਆਪਾਂ ਨੂੰ ਜਿਹੜੇ ਸੇਵ ਕੀਤੇ ਵ ਆਪਾਂ ਉਹਨੂੰ ਉਹਨਾਂ ਨੂੰ ਦੇ ਦੇਣੇ ਚਾਹੀਦੇ ਆ ਵੀ ਚਲੋ ਤੁਸੀਂ ਵਰਤ ਲੋ ਫਿਰ ਦੇ ਦੋ ਹੂ ਹੂ
ਕਿ ਜਦੋਂ ਬੰਦਾ ਦੇਣ ਵੇਲੇ ਫਿਰ ਹੋਰ ਹੋ ਜਾਂਦੇ ਲੈਣ ਵੇਲੇਾ ਬੰਦਾ ਕੁਛ ਹੋਰ ਹੋਦਾ ਪੇਮੈਂਟਾਂ ਤੇ ਹਾਂਜੀ ਕਿਸੇ ਨੇ ਕੱਢ ਕੇ ਨਾ ਯ ਵੀ ਦੇਣੇ ਚਾਹੀਦੇ ਹਾਂਜੀ ਬਿਲਕੁਲ ਜ
ਪਰ ਲੋਕ ਆ ਨਾ ਲੈਣ ਵੇਲੇ ਕੁਛ ਹੋਰ ਆ ਦੇਣ ਵੇਲੇ ਕੁਛ ਹੋਰ ਆ ਨਾ
ਹਾਂਜੀ ਜਿਵੇਂ ਹੁਣ
ਕਿ ਜ਼ਮਾਨਾ ਬਹੁਤ ਖਰਾਬ ਆ ਜੀ ਅੱਜ ਕੱਲ੍ਹ
ਹਮ ਜਿਵੇਂ ਸਿਲਾਈ ਕਰਦੀ ਹਾਂ ਤੇ ਉਹਦੇ ਵਿੱਚੋਂ ਮੰਨ ਲਓ ਵੀ ਜਿਵੇਂ ਤਰ ਪਾਈ ਨੂੰ ਬਾਹਰ ਦਿੰਦੇ ਹਾਂ ਆਪਾਂ ਤੇ ਉਹਦੇ ਵਿੱਚ ਤੇ ਚਲੋ ਅ ਪੰਦਰਾਂ ਜਾਂ ਵੀਹ ਰੁਪਏ ਤਰਪਾਈ ਦੇ ਦੇ ਦਿੰਦੇ ਹਾਂ ਆਪਾਂ ਤੇ ਮਤਲਬ ਉਹ ਹੈ ਜਿਹੜੇ ਸਲਾ ਤਰਪਾਈ ਵਾਲੇ ਉਹ ਸਾਨੂੰ ਕਹਿ ਦਿੰਦੇ ਆ ਵੀ ਸਾਨੂੰ ਇੱਕ ਇੱਕ ਨਾ ਕਰਕੇ ਦੋ ਵੀ ਜਦੋਂ ਸਾਡੇ ਇਕੱਠੇ ਹੋ ਗਏ ਪੰਦਰਾਂ ਵੀਹ ਮਤਲਬ ਕੇ ਉਹ ਹੋ ਗਏ ਨਾ ਵੀ ਕਮੀਜ਼ ਹੋ ਗਏ ਸਾਨੂੰ ਫਿਰ ਇਕੱਠੇ ਕਰਕੇ ਦੇ ਦਿਓ ਪੈਸੇ
ਬਿਲਕੁਲ ਜੀ
ਤੇ ਮਤਲਬ ਉਦੋਂ ਤਾਂ ਚਲੋ ਨਹੀਂ ਪਤਾ ਲੱਗਦਾ ਆਪਾਂ ਨੂੰ ਵੀ ਆਹ ਵੀ ਕਮੀਜ਼ ਤਰਪਾਈ ਕਰਦੋ ਇਹ ਵੀ ਕਰਦੋ ਜਦੋਂ ਆਪਾਂ ਦੇਖਣਾ ਨਾ ਅ ਜਦੋਂ ਦੇਣੇ ਹੁੰਦੇ ਆ ਉਹ ਟਾਈਮ ਮਤਲਬ ਕਿ ਬਹੁਤ ਜ਼ਿਆਦਾ ਬਨ ਜਾਂਦੇ ਨੇ
ਠੀਕ ਹੈ ਜੀ
ਹਾਂਜੀ ਤੁਸੀਂ ਵੀ ਸੇਵ ਕਰਿਆ ਕਰੋ ਥੋੜ੍ਹੇ ਬਹੁਤ ਬੱਚਿਆਂ ਵਾਸਤੇ
ਬਿਲਕੁਲ ਮੈਂ ਕੋਸ਼ਿਸ਼ ਕਰਾਂਗਾ ਬਰ ਖਰਚ ਤੇ ਔਰ ਹੀ ਬਹੁਤ ਆ ਨਹੀਂ ਪੜ੍ਹਾਈਆਂ ਹੋਣ ਇਹਨਾਂ ਦੀਆਂ ਥੋੜ੍ਹੀ ਜਹੀ ਜ਼ਿਆਦਾ ਹੋ ਗਈਆਂ ਵੱਡੀਆਂ ਹੋ ਗਈਆਂ ਦੋ ਬੱਚੇ ਆ ਮੇਰੇ ਤੇ ਹੋਰ ਬਹੁਤ ਖਰਚੇ ਹੋ ਜਾਂਦਾ ਜੀ
ਉਹ ਤਾਂ ਹੈਗਾ ਹੀ ਆ ਪਰ ਆਏ ਆ ਵੀ ਚਲੋ ਫੈਮਿਲੀ ਮੈਂਬਰ ਸਾਰੇ ਇਕੱਠੇ ਹੋ ਕੇ ਕਰਨਾ ਚਾਹੀਦਾ ਕੁਛ ਨਾ ਕੁਛ ਜਿਵੇਂ ਕਹਿ ਲੋ ਵੀ ਘਰ ਵਾਲੇ ਜ ਘਰ ਆਲੀ ਤੁਹਾਡੀੇ ਫ੍ਰਰੀ ਹੁੰਦੀ ਹੋਣਗੇ ਉਹਨਾਂ ਨੂੰ ਕਹਿ ਦੇਣਾ ਵੀ ਕਿਸੇ ਨਾਲ ਗੱਲਬਾਤ ਕਰਕੇ ਤੇ ਜਿਵੇਂ ਹੁਣ ਸਲਵਾਰਾਂ ਸਿਲਾਈ ਦੇ ਵਿੱਚ ਕੁਛ ਸਲਵਾਰਾਂ ਲਈ ਜਾਣ ਘਰੇ ਬੈਠੇ ਸਿਲਾਈ ਕਰੀ ਜਾਣ
ਉਹਨਾਂ ਨੂੰ ਤਾਂ ਇੰਨਾ ਪਤਾ ਲੱਗਦਾ ਨੀ ਮੇਰੀ ਵਾਈਫ ਨੂੰ ਤਾਂ ਜੀ ਉਹ ਤਾਂ ਜੀ ਸਰ ਮੋਹਾਲੀ ਇਹ ਆ ਲੁਧਿਆਣੇ ਵਾਲ ਦੇ ਕਿਹੜੇ ਬਲੋਗਰ ਜੀ ਬਸ ਉਹ ਉਹੀ ਜ਼ਰੂਰ ਦੇਖਦੇ ਰਹਿੰਦੇ ਆ ਬਸ ਹਰ ਬਾਤ ਅਤੇ ਉਸ ਤੋਂ ਬਾਅਦ ਤਾਂ ਉਹਨਾਂ ਨੂੰ ਹੈ ਨਾ ਮੈਨੂੰ ਬੜੀ ਖਿੱਚ ਚੜ੍ਹਦੀ ਉਹਨਾਂ 'ਤੇ ਉਹ ਤਾਂ ਹੁਣ ਪੈਸੇ ਕਮਾਈ ਜਾਂਦੇ ਬਲੋਗਰ ਹੈਨਾ ਜੀ ਅਤੇ ਬਸ ਇਹਨਾਂ ਨੇ ਬਲੋਗਰ ਨਾਟਕਾਂ
ਨਹੀਂ ਉਹ ਤਾਂ ਮੈਂ ਤੁਹਾਨੂੰ ਮਤਲਬ ਕੇ ਸਮਝਾ ਰਹੀ ਹਾਂ ਸਮਝਾ ਰਹੀ ਹਾਂ ਵੀ ਆਪਾਂ ਨੂੰ ਸੇਵ ਜਿਹੜੀ ਸੇਵਿੰਗ ਆ ਇਹ ਕਰਨੀ ਚਾਹੀਦੀ ਆ ਵੀ ਜੇਂ ਮੰਨ ਲਓ ਘਰ ਬੈਠ ਕੇ ਆਪਾਂ ਨੂੰ ਕੰਮ ਕਰਨਾ ਚਾਹੀਦਾ ਵਾ ਜਿਵੇਂ ਹੁਣ ਤੁਸੀਂ ਆ ਤੁਸੀਂ ਕੰਮ ਤੋਂ ਆਉਂਦੇ ਆ ਰਾਤ ਨੂੰ ਇੱਕ ਘੰਟਾ ਦੋ ਘੰਟੇ ਅਹ ਕਿਸੇ ਨਾ ਕਿਸੇ ਕੰਮ ਤੇ ਜਿਵੇਂ ਔਨਲਾਈਨ ਕੰਮ ਮਿਲਦੇ ਨੇ, ਬਹੁਤ ਅੱਜ ਕੱਲ੍ਹ ਤਾਂ ਵੀ ਉਹ ਇੱਕ ਘੰਟਾ ਦੋ ਘੰਟੇ ਕਰ ਲਏ ਉਹਦੇ ਨਾਲ ਆਪਾਂ ਨੂੰ ਪੈਸਾ ਮਿਲਦਾ ਤੇ ਆਪਾਂ ਉਹੀ ਜਿਹੜਾ ਕੰਮ ਕਰ ਰਹੇ ਹਾਂ ਉਹ ਵਰਤ ਕਿ ਚਲੋ ਜਿਹੜਾ ਘੰਟਾ ਦੋ ਘੰਟੇ ਲਾਉਣੇ ਸੇਵ ਕਰੀ ਚੱਲੋ, ਹੂੰ
ਨਹੀਂ ਕੋਸ਼ਿਸ਼ ਕਰਾਂਗੇ ਜੀ,, ਸੇਵ ਹੋਵੇ ਤਾਂ ਹੈ ਨਾ ਜੀ
ਜਿਵੇਂ ਹੁਣ ਬੱਚੇ ਨੇ ਮੰਨ ਲਓ ਪਲੱਸ ਟੂ ਕਰ ਲਈ ਹੈ ਉਹਨਾਂ ਨੂੰ ਕਹੋ ਵੀ ਪਲੱਸ ਟੂ ਤੋਂ ਬਾਅਦ ਹੁਣ ਵੱਡੇ ਵੱਡੇ ਕੋਰਸ ਆ ਜਾਂਦੇ ਆ ਨਾਲੇ ਪੜ੍ਹੋ ਨਾਲੇ ਕੰਮ ਕਰੋ
ਬਿਲਕੁਲ ਜੀ, ਬੱਚਿਆਂ ਨੂੰ ਤਾਂ ਲਾਵਾਂਗੇ ਹੀ ਹੁਣ ਬੱਚਿਆਂ ਨੂੰ ਤਾਂ ਨਾ ਹੋਗੇ ਲਾਵਾਂਗੇ ਬੱਚਿਆਂ ਨੂੰ ਤਾਂ, ਲਾਵਾਂਗੇ ਜ
ਹਾਂਜੀ ਜਿਵੇਂ ਵੱਡੇ ਕੋਰਸ ਆ ਉਹਨਾਂ ਦੀਆਂ ਫੀਸਾਂ ਕੱਢ ਸਕਦੇ ਨੇ ਬੱਚੇ ਆਪਦੇ ਆਪ
ਬਿਲਕੁਲ ਜੀ, ਬਿਲਕੁਲ
ਹੁਣ ਸਾਡੇ ਟਾਈਮ ਇਹ ਸੀਗਾ ਅਸੀਂ, ਸਿਲਾਈ ਵੀ ਕਰਦੇ ਸੀ ਅਤੇ ਪੈਸਾ ਵੀ ਕੱਢ ਕੁੱਢ ਲੈਂਦੇ ਸੀ ਇੱਦਾਂ ਹੀ
ਕੱਢ ਲੈਦੇ ਸੀ ਹਾਂ ਜੀ ਬਿਲਕੁਲ ਜੀ
ਹੂੰ ਫਿਰ ਉਸ ਤੋਂ ਬਾਅਦ
ਤਾਂ ਫੇਰ ਬਹੁਤ ਰਸ
ਉਹ ਤਾਂ ਹੈਗਾ ਹੀ ਆ ਹਾਂਜੀ, ਬਾਕੀ ਆਏ ਨਾ ਸੇਬ ਆਉਂਦੇ ਆ। ਹੁਣ ਇੱਕ ਜਗ੍ਹਾ ਮੈਂ ਸੇਵਾ ਸੇਵਾ ਵਾਂਗੂ ਹੀ ਕਹਿ ਲਓ ਵੀ ਹਨਾ ਸੇਵਾ ਕਰਦੀ ਸੀਗੀ। ਤੇ ਉਸ ਆਫਿਸ ਦੇ ਵਿੱਚ ਕੰਮ ਕਰਦੀ ਸੀ ਬੱਚਿਆਂ ਵਾਸਤੇ ਜਿਵੇਂ ਉਹਨਾਂ ਨੂੰ ਸਕੋਲਰਸ਼ਿਪ ਮਿਲਦੀ ਹੁੰਦੀ ਸੀਗੀ ਅਹ ਪਾਠ ਕਰਦੇ ਹੁੰਦੇ ਸੀ ਤੇ ਉਹਨਾਂ ਦਾ ਜਿਹੜਾ ਡਾਟ ਹੁੰਦਾ ਸੀ, ਉਹ ਮੈਂ ਜਿਹੜਾ ਵਾ ਮਤਲਬ ਪੱ ਇਕੱਠਾ ਕਰਨਾ ਹੁੰਦਾ ਸੀ, ਸਾਰਾ ਵੀ ਉਹਨਾਂ ਨੇ ਕਿੰਨਾ ਪਾਠ ਕਰ ਲਿਆ। ਤੇ ਕਿੱਥੇ ਤਕ ਅੰਗ ਨੇ ਹਨਾ, ਸਹਿਜ ਪਾਠ ਕਰਦੇ ਸੀ। ਬੱਚੇ ਤੇ ਉਹ ਨਾਲੇ ਤਾਂ ਚਲੋ ਸੇਵਾ ਸੀਗੀ। ਨਾਲੇ ਮੈਨੂੰ ਮਤਲਬ ਕਿ ਕੁਛ ਨਾ ਕੁਛ ਉਹ ਪੈਸੇ ਜਿਵੇਂ ਪੰਜ ਹਜ਼ਾਰ ਤੋਂ ਤੇ ਦਿੰਦੇ ਰਹਿੰਦੇ ਸੀਗੇ ਹਰ ਮਹੀਨੇ ਅਤੇ ਉਹ ਮੈਂ ਜਮ੍ਹਾਂ ਕਰਵਾਉਂਦੀ ਰਹੀ। ਉਹ ਮੇਰੇ ਹੁਣ ਦੇਖੋ ਕਿੰਨੇ ਸੇਵ ਹੋ ਗਏ ਸੀਗੇ।
ਹਾਂਜੀ ਨਹੀਂ ਹਾਂ ਤੁਸੀਂ ਫਿਰ ਉਹ ਨਾ ਕੰਮ ਕਰਿਆ ਤਾਂਹੀ ਹੋ ਗਏ ਨਾ ਸੇਫ ਜਦੋਂ ਮੈਂ ਉਹੀ ਕਹਿ ਰਹਿਣਾ ਵੀ ਜਦੋਂ ਆਪਾਂ ਕੋਈ ਕੰਮ ਹੀ ਨਹੀਂ ਕਰਨਾ ਫਿਰਸੇ
ਹੂੰ ਹੂੰ
ਹੈ ਨਾ ਜੀ ਸਹੀ ਗੱਲ ਆ ਨਾ ਜੀ।
ਇਹ ਤਾਂ ਹੈਗਾ ਹੀ ਆ, ਨਹੀਂ ਕਰਨਾ ਚਾਹੀਦਾ ਥੋੜ੍ਹਾ ਬਹੁਤਾ ਅੱਜ ਕੱਲ੍ਹ ਦੇ ਟਾਈਮ 'ਚ ਤਾਂਕਿ ਮਹਿੰਗਾਈ ਬਹੁਤ ਹੋ ਗਈ ਆ
ਮਹਿੰਗਾਈ ਹੁਣ ਪੂਰੀ ਹੋ ਗਈ ਹੁਣ ਉਹਦੇ ਘਰ ਦਾ ਖਰਚਾ ਇਕੱਲੇ ਦੀ ਹੈ ਬੰਦੀ
ਨਹੀਂ ਆਪਾਂ ਨੂੰ, ਹਾਂ ਰਲ ਮਿਲ ਕੇ ਬਾਤ ਵੱਧ ਤੋਂ ਵੱਧ ਕਰਨਾ ਚਾਹੀਦਾ ਵਾ ਐਵੇਂ।
ਬਸ ਚੱਲੀ ਜਾਂਦਾ ਸਿਸਟਮ ਹੁਣ। ਜ਼ਿੰਦਗੀ ਐ ਚੱਲ ਜਾਂਦੀਆਂ ਉਤਰਾ ਚੜਾਅ, ਉਤਰਾ ਚੜਾਅ ਸਾਰਾ ਕੁਛ
ਜਿਵੇਂ ਹੁਣ ਕਿਸੇ ਦੇ ਦੇਣੇ ਹੁੰਦੇ ਆ, ਤਾਂ ਸੇਵ ਕਰੀ ਚੱਲੋ। ਜਦੋਂ ਉਹਨਾਂ ਨੂੰ ਕਹੀ ਚਲੋ ਵੀ ਅਸੀਂ ਜਮਾਂ ਕਰਵਾ ਰਹੇ ਹਾਂ ਤਾਂ ਇਕੱਠੇ ਹੋ ਜਾਂਦੇ ਆ ਇਕੱਠੇ ਚੱਕੋ ਚੱਕ ਕੇ ਉਹਨਾ ਨੂੰ ਦੇ ਦੋ
ਦੇ ਦਵਾਂਗੇ ਹਾਂਜੀ ਬਿਲਕੁਲ ਜੀ ਬਿਲਕੁਲ ਬਾਈ ਇਹ ਤਾਂ ਮਤਲਬ ਦੇਣਾ ਲੈਣਾ ਤਾਂ ਚੱਲਦਾ ਹੀ ਆਇਆ ਜਿੰਦਗੀ ਦੇ ਵਿੱਚ ਹੈਨਾ ਕਿ ਤੂੰ ਫੜ ਲੈ ਕੇ ਇਹਨੂੰ ਦੇ ਦੇ ਕੋਈ ਲੈ ਗਿਆ ਫੜ ਕੇ ਲੈ ਗਿਆ
ਸੇਵਿੰਗ ਲਈ ਮਤਲਬ ਕਿ ਚਾਹੀਦਾ ਨਾ ਵੀ ਸੇਵ ਕਰਾਂਗੇ ਤਾਂ ਹੀ ਦਿੱਤੇ ਜਾਣੇ ਆ ਨਹੀਂ ਕਿੱਥੇ ਜੇ ਆਪਾਂ ਖੁੱਲ੍ਹੇ ਮਤਲਬ ਐਵੇਂ ਵੀ ਹੱਥ ਨਹੀਂ ਕਸਾਂਗੇ। ਹੂ, ਚਲੋ ਹੋਰ ਠੀਕ ਹੈ ਭਾਜੀ ਮੈਨੂੰ ਥੋੜ੍ਹਾ ਜਿਹਾ ਕੰਮ ਆ ਮੈਂ ਰੁਕ ਕੇ ਕਰਦੀ ਹਾਂ ਮੈਨੂੰ ਥੋੜ੍ਹਾ ਜਿਆ ਕੰਮ ਪੈ ਗਿਆ ਮੈਂ ਕਿਹਾ ਮੈਂ ਰੁ ਕੇ ਕਰਦੀ ਹਾਂ ਫਿਰ
ਕੀ ਹੋ ਗਿਆ ਜੀ ਆਵਾਜ਼ ਨਹੀਂ ਆ ਰਹੀ ਹੈਲੋ